ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮੈਡਮ
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ
ਹਾਂਜੀ ਹਾਂਜੀ ਠੀਕ ਹੈ ਤੁਸੀਂ ਸੁਣਾਓ
ਅਸੀਂ ਵੀ ਠੀਕ ਹਾਂ
ਾਂਜੀ ਮ ਅੱਜ ਤੁਹਾਨੂੰ ਨਾ ਅੱਜ ਨਾ ਬਹੁਤ ਵਧੀਆ ਅੱਜ ਕੋਲਜ ਗਏ ਨਾ ਅਤੇ ਸਾਨੂੰ ਨਾ ਅੱਜ ਲੈਕਚਰ ਆਇਆ ਸੀ ਬੋਤ ਸੋਹਣਾ ਲੈਚ ਸੀ ਤੇ ਜਿੱਦਾਂ ਕਿ ਆਪਾਂ ਮੈਂ ਸਾਡੇ ਸਕ ਕੀ ਕਹਿੰਦੇ ਸੁਰੱਖਿਆ ਬਾਰੇ ਪਾਸ਼ਨ ਆਏ ਦੇ ਸੀ। ਸੜਕ ਸੁਰੱਖਿਆ ਬਾਰੇ, ਤੇ ਉਤੋਂ ਨਾ ਮੈਨੂੰ ਬੜਾ ਕੁਛ ਨਵਾਂ ਕੁਛ ਸਿੱਖਣ ਨੂੰ ਮਿਲਿਆ ਜੇ।
ਅੱਛਾ, ਮਤਲਬ ਬਹੁਤ ਚੰਗੀ ਗੱਲ ਐ। ਅੱਜ ਕੱਲ੍ਹ ਵੈਸੇ ਵੀ ਸੜਕ ਹਾਦਸੇ ਐ ਜਿਹੜੇ ਬੜੇ ਉਹਨਾਂ ਦੀ ਗਿਣਤੀ ਤਾਂ ਬੋਤ ਵੱਧ ਰਹੀ ਐ, ਤਾਂ ਹਰ ਵਿਅਕਤੀ ਨੂੰ ਇਸ ਬਾਰੇ ਨੌਲੇਜ ਹੋਣੀ
ਹਾਂਜੀ, ਬਿਲਕੁਲ ਸਹੀ ਕਿਹਾ, ਜਿੱਦਾਂ ਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਹਰ ਵਾਹਨ ਦੇ ਜਿਹੜੇ ਚਲਾਉਂਦੇ ਨਾ ਉਹਨਾਂ ਨੂੰ ਨਾ ਜਿਹੜੇ ਟ੍ਰੈਫਿਕ ਸੰਕੇਤਾਂ ਦੀ ਨਾ ਪਾਲਣਾ ਹੀ ਕਰਨੀ ਚਾਹੀਦ ਜਿੱਦਾਂ ਕਿ ਲਾਲ ਬੱਤੀ ਦਾ ਮਤਲਬ ਹੁੰਦਾ ਕਿ ਰੁਕਣਾ। ਪੀਲੀ ਬੱਤੀ ਦਾ ਮਤਲਬ ਹੁੰਦਾ ਕਿ ਤਿਆਰ ਰਹਿਣਾ, ਤੇ ਹਰੀ ਬੱਤੀ ਦਾ ਮਤਲਬ ਹੁੰਦਾ ਕਿ ਅੱਗੇ ਵੱਧਣਾ।
ਹਾਂਜੀ, ਹਾਂ, ਹਾਂ, ਪਰ ਜੇ ਕੁਛ ਲੋਕ ਹੁੰਦੇ ਨਾ ਜਲਦੀ ਦੇ ਚੱਕਰ ਵਿੱਚ ਲਾਲ ਬੱਤੀ ਵੀ ਪਾਰ ਕਰਦੇ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਬਿਲਕੁਲ ਸਹੀ ਕਿਹਾ, ਤੁਸੀਂ ਇਹ ਨਹੀਂ ਕਰਨਾ ਚਾਹ ਇਹਨਾਂ ਨੂੰ। ਬਿਲਕੁਲ ਸਹੀ ਕਿਹਾ ਪਰ ਇਹ ਤੋਂ ਇਲਾਵਾ ਨਾ ਦੋ ਪਹੀਆਂ ਵਾਲਾ ਵਾਹਨ ਚਲਾਉਣ ਵਾਲਿਆਂ ਨੂੰ ਵੀ ਨਾ ਹੈਲਮਟ ਪਾਉਣ ਣਾ ਵੀ ਬਹੁਤ ਜ਼ਰੂਰੀ ਹੁੰਦਾ।
ਹਾਂਜੀ, ਇਹ ਤਾਂ ਹੈ, ਅਤੇ ਕਾਰ ਚਲਾਉਣ ਵਾਲਿਆਂ ਨੂੰ ਵੀ ਹਮੇਸ਼ਾ ਸੀਟ ਬੈਲਟ ਲਗਾਣੀ ਚਾਹੀਦੀ ਐ। ਇਹ ਹਾਦਸੇ ਦੇ ਸਮੇਂ ਜਾਨ ਬਚਾਉਣ ਵਿੱਚ ਬਹੁਤ ਮਦਦ ਕਰਦ
ਹਾਂਜੀ, ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ। ਨਾਲੇ ਇੱਕ ਹੋਰ ਮਹੱਤਵਪੂਰਨ ਨਿਯਮ ਏ ਹੈ ਕਿ ਕਦੇ ਵੀ ਨਾ ਕੋਈ ਵੀ ਨਸ਼ਾ ਸ਼ਰਾਬ ਜਾਂ ਕੋਈ ਹੋਰ ਨਸ਼ਾ ਖਾਰ ਕੇ ਨਾ ਤੇ ਉਹਦੀ ਹਾਲਤ ਵਿੱਚ ਨਾ ਕੋਈ ਵੀ ਚੀਜ਼ ਚਲਾ ਵਾਹਨ ਚਲਾਉਣਾ ਨੀ ਚਾਹੀਦਾ ਇਹਨਾਂ ਨੂੰ।
ਹਾਂਜੀ, ਹਾਂਜੀ, ਬਿਲਕੁਲ ਇਸ ਨਾਲ ਤਾ ਨਾ ਸਿਰਫ਼ ਆਪਣੀ ਜਾਨ ਨੂੰ ਖ਼ਤਰਾ ਹੁੰਦਾ ਸਗੋਂ ਅਸੀਂ ਦੂਜੇ ਲੋਕਾਂ ਦੀ ਵੀ ਜਾਨ ਨੂੰ ਖ਼ਤਰੇ ਵਿੱਚ ਪਾ ਦਿੰਦੇ ਹਾਂ ਜੇਸ ਅਸੀਂ ਸ਼ਰਾਬ ਪੀ ਕੇ ਚਾਲਾਂਦੇ ਆ।
ਹਾਂਜੀ, ਹਾਂਜੀ ਬਿਲਕੁਲ ਸਹੀ ਕੇਹਾ, ਨਾਲੇ ਨਾ ਅੱ ਤੁਸੀ ਵੈਖਿਆ ਅੱਜ ਕੱਲ ਤੁਸੀਂ ਵੇਖਿਆ ਹੋਣਾ ਐ ਕਿ ਜਿੱਦਾਂ ਲੋਕੀ ਕਾਰ ਚਲਾਉਂਦੇ ਆ। ਜਾਂ ਮੋਟਰਸਾਈਕਲ ਚਲਾਉਂਦੇ ਯਾਂ ਐਕਟੀਵਾ ਚਲਾਉਂਦੇ ਕੁਛ ਵੀ ਤੇ ਫੋਨ ਨਾ ਕੰਨ ਨੂੰ ਲਾ ਕੇ ਚਲਾਉਦੇ ਆ ਤੁਹਾਨੂੰ ਇਹ ਚੀਜ਼ ਨਾ ਇਹਨਾਂ ਨੂੰ ਚੱਲਦੀ ਹੋਈ ਗੱਡੀ ਦੇ ਉੱਤੇ ਨਾ ਕੋਈ ਵੀ ਫੋਨ ਤੇ ਗੱਲ ਨੀ ਕਰਨੀ ਚਾਹੀਦੀ ਇਹਨਾਂ ਨੂੰ।
ਹਾਂਜੀ, ਹਾਂਜੀ, ਹਾਂ ਧਿਆਨ ਪਟਕਦੈ ਔਰ ਹਾਦਸੇ ਵੀ ਹੋ ਜਾਂਦੇ ਐ ਨਾ ਹਾਂ। ਜੇ ਜੇ ਕੋਈ ਜ਼ਰੂਰੀ ਕਾਲ ਆ ਵੀ ਜਾਵੇ ਤਾਂ ਪਹਿਲਾਂ ਵਾਨ ਦੀ ਸੁਰੱਕਸ਼ਾ ਥਾਂ ਓਹਨੂੰ ਰੋਕਨਾ ਚਾਹੀਦੈ। ਫੇਰ ਗੱਲ ਕਰਨੀ ਚਾਹੀਦੀ ਐ।
ਬਿਲਕੁਲ ਸਹੀ ਕਿਹਾ ਤੁਸੀਂ ਏਦਾਂ ਈ ਕਰਨਾ ਚਾਹੀਦਾ ਨਾਲੇ ਨਾਲੇ ਨਾ ਇਕ ਔਰ ਗੱਲ ਏ, ਜਿਨਾਂ ਨੇ ਇਹ ਕਿ ਪੈਦਲ ਚੱਲਣ ਵਾਲੇ ਲੋਕਾਂ ਦੇ ਵੀ ਨਾ ਕੁਛ ਨਿਯਮ ਹੁੰਦੇ ਆ। ਓਹਨਾਂ ਨੂੰ ਨਾ ਹਮੇਸ਼ਾ ਫੁੱਟਪਾਥ ਤੇ ਹੀ ਚੱਲਣਾ ਚਾਹੀਦੈ।
ਹਾਂਜੀ, ਜਿੱਥੇ ਜੈਬਰਾ ਕਰੋਸਿੰਗ ਹੋਵੇ ਉੱਥੋਂ ਦੀ ਸੜਕ ਪਾਰ ਕਰਨੀ
ਹਾਂਜੀ, ਹਾਂਜੀ, ਬਿਲਕੁਲ ਸਹੀ ਕਿਹਾ, ਮਗਰ ਕੇਹੇ ਟਾਈਮ ਤੇ ਨਾ ਜੇਬਰਾ ਕਰੋਸਿੰਗ ਅਗਰ ਨਾ ਵੀ ਹੋਵੇ ਕੇਹੇ ਟਾਈਮ ਲੇਟ ਹੋ ਜਾਂਦਾ ਜ਼ੇਬਰਾਂ ਕਰੋਸਿੰਗ ਨਹੀਂ ਵੀ ਦੇਖਦੀ ਸਿਗਨਲ ਵੀ ਖਰਾਬ ਹੁੰਦੇ ਆ, ਤੇ ਪਹਿਲਾਂ ਉਹਨਾਂ ਨਾਲ ਸੜਕ ਪਾਰ ਕਰਨ ਲੱਗਿਆ ਪਹਿਲਾਂ ਸੱਜੇ ਵੇਖਣਾ ਚਾਹੀਦਾ ਫੇਰ ਖੱਬੇ ਵੇਖਣਾ ਚਾਹੀਦਾ। ਤੇ ਫੇਰ ਦੁਬਾਰਾ ਸੱਜੇ ਵੇਖ ਕੇ ਹੀ ਓਹਨਾਂ ਨੂੰ ਸੜਕ ਪਾਰ ਕਰਨੀ ਚਾਹੀਦੀ ਏ, ਫੇਰ ਹੀ ਸੁਰੱਕਸ਼ਿਤ ਹੁੰਦਾ ਸਭ ਕੁਛ।
ਹਾਂਜੀ, ਹਾਂਜੀ, ਖ਼ਾਸ ਤੌਰ ਤੇ ਬੱਚਿਆਂ ਨੂੰ ਵੀ ਸੜਕ ਨਾ ਸੜਕ ਤੇ ਖੇਡਣਾ ਨੀ ਚਾਹੀਦਾ। ਖੇਡਣ ਦੀ ਥਾਂ ਮਤਲਬ ਖੇਡ ਦੇ ਮੈਦਾਨ ਵਿੱਚ ਜਾਂ ਪਾਰਕ ਵਿੱਚ ਹੀ ਸੁਰੱਖਿਤ ਥਾਂ ਐ।
ਹਾਂਜੀ, ਹਾਂਜੀ, ਹਾਂਜੀ, ਬਿਲਕੁਲ ਸਹੀ ਗੱਲ ਕਹੀ ਤੁਸੀਂ, ਨਾਲੇ ਤੇਜ਼ ਰਫਤਾਰ ਨਾਲ ਨਾ ਵਾਹਨ ਚਲਾਉਣਾ ਵੀ ਨ ਖ਼ਤਰਨਾਕ ਹੋਏਗਾ ਚਲਾਉਣਾ ਹੀ ਨੀ ਚਾਹੀਦਾ, ਕਿਉਂਕਿ ਹਰ ਜਗਾ ਦੀ ਨਿਰਧਾਰੀਤ ਗਤੀ ਸੀਮਾ ਦੀ ਪਾਲਣਾ ਹੀ ਓਹਨਾਂ ਨੂੰ ਕਰ ਕਰਨੀ ਚਾਹੀਦੀ ਐ, ਓਹ ਹੁੰਦਾ ਉਸ ਚੀਜ਼ ਦਾ ਪਰ ਲੋਕੀ ਇਸ ਚੀਜ਼ ਵੱਲ ਧਿਆਨ ਦਿੰਦੇ ਨੀ ਐ।
ਹਾਂ, ਲੋਕੀ ਤੇ ਧਿਆਨ ਹੀ ਨੀ ਦਿੰਦੇ ਬਸ ਆਪਣਾ ਚੱਲੇ ਜਾਂਦਾ ਜਿਸ ਤਰਾ ਚੱਲੀ ਜਾਂਦੇ ਆ। ਕੋਈ ਧਿਆਨ ਤਾਂ ਦਿੰਦੇ ਹੀ ਨੀ ਐ ਰਾਤ ਦੇ ਸਮੇਂ ਵੀ ਜੇ ਓਹ ਵਾਹਨ ਦੀਆਂ ਲਾਈਟਾਂ ਠੀਕ ਹੋਣੀਆਂ ਚਾਹੀਦੀਆਂ ਜੇ ਲੋੜ ਅਨੁਸਾਰ ਹੀ ਡੀਪਰ ਦੀ ਵਰਤ ਤੋ ਹੋਣੀ ਚਾਹੀਦੀ ਏ ਜੇ ਜੁਰਤ ਨੀ ਹੈ ਤਾਂ ਨਾ ਕਰੋ।
ਹਾਂਜੀ, ਬਿਲਕੁਲ ਸਹੀ ਗੱਲ ਕਹੀ, ਯਾਂਨੀ ਕਿ ਮੀਂਹ ਜਿੱਦਾਂ ਮੀਂਹ ਪੈ ਜਾਂਦਾ ਧੁੰਦ ਹੋ ਜਾਂਦਾ। ਹੋਰ ਵੀ ਸਮੇਂ ਜ਼ਿਆਦਾ ਸਾਵਧਾਨੀ ਗੱਡੀ ਚਲਾਉਣੀ ਚਾਹੀਦੀ ਏ ਕਿਉਂਕਿ ਦਿੱਖ ਘੱਟ ਹੋ ਜਾਂਦੀ ਏ। ਤੇ ਇਸੇ ਕਰਕੇ ਹਾਦਸਾ ਹੁੰਦੀ ਦੋਂ ਹੋ ਜਾਂਦਾ ਵਾ। ਜਿੱਦਾਂ ਕਿ ਅਜਿਹੇ ਸਮੇਂ ਚ ਹੋਲੀ ਵਾਹ ਅਜਿਹੇ ਸਮੇਂ ਚ ਨਾ ਵਾਹਨ ਹੋਲੀ ਚਲਾਉਣਾ ਚਾਹੀਦਾ ਏ। ਤੇ ਨਾਲੇ ਹੋਰ ਵਾਹਨਾਂ ਨਾਲ ਸੁਰੱਖਸ਼ਿਤ ਦੂਰੀ ਬਣਾਉਣੀ ਰਹਿਣੀ ਚਾਹੀਦੀ ਏ ਰੱਖਣੀ ਚਾਹੀਦੀ ਏ।
ਹਾਂਜੀ ਹਾਂਜੀ ਇਹ ਤਾਂ ਹੈ। ਜੇ ਅਸੀਂ ਵਾਹਾਨ ਹੋਲੀ ਚਲਾਵਾਂਗੇ ਤਾਂ ਹੋਰ ਵਾਹਣਾਂ ਨਾਲ ਵੀ ਸੁਰੱਖਿਅਤ ਦੂਰੀ ਬਣਾਈ ਰੱਖਣੀ ਚਾਹੀ ਕੀ ਹੈ। ਐਂਬੂਲੈਂਸ ਜਿਸ ਤਰਾਹ ਫਾਇਰ ਬੀਗੇਡ ਹੋਏ ਪੁਲਿਸ ਵਰਗੇ ਇਹਨਾਂ ਨੂੰ ਵੀ ਪਹਿਲਾਂ ਤੁਰੰਤ ਰਸਤਾ ਦੇਨਾ ਚਾਹੀਦਾ। ਸਾਨੂੰ
ਹਾਂਜੀ ਹਾਂਜੀ ਹਾਂਜੀ ਬਿਲਕੁਲ ਸਹੀ ਕੇਹਾ ਇਹ ਨਾਲੇ ਨਾ ਸਾਡਾ ਵੀ ਫਰਜ਼ ਸਾਡਾ ਵੀ ਫਰਜ਼ ਹੈਗਾ ਤੇ ਮਨੁੱਖਤਾ ਦਾ ਵੀ ਫਰ ਫਰਜ ਹੈਗਾ।
ਹਾਂਜੀ ਇਹ ਤੇ ਹੈ ਕਈ ਲੋਕ ਬਿਨਾਂ ਲਾਈਸੈਂਸ ਦੇ ਵੀ ਵਾਨ ਚਲਾਉਂਦੇ ਐ। ਇਹਨਾਂ ਦੇ ਤਾਂ ਕਾਨੂੰਨੀ ਤੌਰ ਤੇ ਇਹ ਤਾਂ ਗ਼ਲਤ ਹੈ ਔਰ ਖ਼ਤਰਨਾਕ ਵੀ ਹੈ।
ਹਾਂਜੀ ਬਿਲਕੁਲ ਸਹੀ ਕੇਹਾ ਆਹ ਵਾਹਨ ਚਲਾਉਣ ਤੋਂ ਪਹਿਲਾਂ ਨਾ ਪਹਿਲਾਂ ਨਾ ਜਾ ਤੇ ਓਹਨਾਂ ਕੋਲ ਡਰਾਈਵਿੰਗ ਲਾਇਸੈਂਸ ਦੀ ਜਿੱਦਾਂ ਕਿ ਜਿਨਾਂ ਨੇ ਸਿੱਖਿਆ ਹੋਵੇ ਨਾ ਓਹਨਾਂ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਤੇ ਨਾਲੇ ਵੈਦ ਲ-ਈ ਲ-ਈ ਲਾਇਸੈਂਸ ਹੋਣਾ ਚਾਹੀ ਦਾ ਓਹਨਾਂ ਨੂੰ ਪੂਰੀ ਚੀਜ਼ ਦੀ ਜਾਣਕਾਰੀ ਹੋਣੀ ਚਾਹੀ ਕਿਹੜੀ ਗੱਡੀ ਕਿਵੇਂ ਚਲਾਉਣੀ ਏ। ਕਿਵੇਂ ਨਹੀਂ ਚਲਾਉਣੀ ਇਹਨਾਂ ਨੂੰ ਪੂਰੀ ਸਿਖਲਾਈ ਹੋਣੀ ਚਾਹੀਦੀ ਹੈ ਇਸ ਚੀਜ਼ ਦੀ।
ਹਾਂਜੀ ਵਾਹ ਜਿਹੜੀ ਵਾਹਨ ਹੁੰਦਾ ਨਾ ਵ ਯੂਜ ਕਰਦੇ ਹਾਂ ਅਸੀਂ ਓਹਦਾ ਵੀ ਸਮੇਂ ਸਮੇਂ ਤੇ ਸਰਵਿਸ ਵੀ ਕਰਵਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਜੋ ਬਰੇਕ ਜਿਵੇਂ ਕਿ ਬਰੇਕ ਹੋ ਗਿਆ। ਟਾਇਰ ਹੋ ਗਿਆ ਲਾਈਟਾਂ ਹੋਗਈਆਂ ਕਿ ਠੀਕ ਰਹਿਣ।
ਖ਼ਰਾਬ ਵਾਨ ਵੀ ਹਾਦਸਿਆਂ ਦਾ ਹੀ ਇੱਕ ਸ਼ਿਕਾਰ ਬਣ ਜਾਂਦਾ ਜਿੱਦਾਂ ਕਿ ਆਪਾਂ ਲੈ ਲੈਂਦੇ ਹਾਂ ਕਿ ਪੁਰਾਣੀ ਗੱਡੀ ਲੈ ਲਈ ਦੀ ਆ। ਕਿ ਨਵੀਂ ਚ ਆਪਾਂ ਲੈ ਨੀ ਸਕਦੇ ਓਹ ਪੁਰਾਣੀ ਲੈ ਲਓ ਓਹ ਵੀ ਚੀਜ਼ਾਂ ਖ਼ਤਰਨਾਕ ਬਣ ਜਾਂਦੀਆਂ ਕਿਉਂਕਿ ਕਿਸੇ ਟਾਈਮ ਸਮੇਝ ਲੌ ਚੱਲਦੇ ਚਲਦੇ ਰਸਤੇ ਵੀ ਅਚਾਨਕ ਬੰਦ ਪੈ ਗਈ ਯਾਂ ਖਰਾਬ ਹੋ ਗਈ ਔਰ ਪਿੱਛੋਂ ਕੋਈ ਸਪੀਡ ਨਾਲ ਆਉਂਦਾ ਹੋਇਆ ਓਹ ਉਹ ਬਰੇਕ ਨਾਲ ਲੱਗੀ ਤੇ ਉਹ ਚੀਜ਼ ਦਾ ਵੀ ਹਾਸਾ ਆਉਂਦਾ ਕਾਰਨ ਬਣ ਜਾਂਦਾ ਹੈ।
ਹਾਂਜੀ ਇਹ ਤੇ ਹੈ। ਅੱਛਾ ਜੇ ਸਾਨੂੰ ਕਦੇ ਸੜਕ ਦਾ ਕੋਈ ਹਾਦਸਾ ਦਿਖਾਈ ਦੇਵੇ ਤਾਂ ਕੀ ਕਰਨਾ ਚਾਹੀਦਾ ਹੈ?
ਅੱਛਾ ਅਗਰ ਇਹੋ ਜਿਹਾ ਕੁਛ ਦਖਿਆ ਨਾ ਸਾਨੂੰ ਮੈਡਮ ਤੇ ਸਭ ਤੋਂ ਪਹਿਲਾਂ ਨਾ ਸਾਨੂੰ ਪਹਿਲੀ ਗੱਲ ਪਹਿਲਾਂ। ਘਬਰਾਣਾ ਨਹੀਂ ਚਾਹੀਦਾ ਤੇ ਜੇ ਸੰਭਵ ਹੋ ਸਕੇ। ਸਕੇ ਤੇ ਉਹ ਹਾਦਸੇ ਦੇ ਉੱਤੇ ਵੀ ਜਿਹੜੇ ਜ਼ਖਮੀ ਇਨਸਾਨ ਹੈਗੇ ਆ ਤੇ ਉਹਨਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ। ਤੇ ਉਸੇ ਟਾਈਮ ਜਾ ਤੇ ਐਬੂਲੈਂਸ ਜਾਂ ਤੇ ਪੁਲਿਸ ਵਾਲਿਆਂ ਨੂੰ। ਫੋਨ ਕਰਕੇ ਉਹਨਾਂ ਨੇ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਇੱਥੇ ਹਾਦਸਾ ਹੋ ਗਿਆ ਨਹੀਂ ਤੇ ਅੱਜ ਕੱਲ ਲੋਕ ਕੀ ਕਰਦੇ ਹੈ ਹਾਦਸਾ ਹੋ ਜਾਂਦਾ। ਪਰ ਕਿਸੇ ਨਾ ਕਿਸੇ ਦੀ ਮਦਦ ਕਰ ਦੇ ਨੀ ਉਹਨਾਂ ਦੀ ਵੀ। ਵੀਡੀਓ ਬਣਾਉਣੀ ਚਲ ਬਣਾਉਣੀ ਚਾਲੂ ਕਰ ਦਿੰਦੇ ਆ ਹਾਂਜੀ ਅਗਰ ਉਹੀ ਹਾਂਜੀ ਹਾਂਜੀ ਉਹੀ। ਅਗਰ ਤੁਸੀਂ ਟਾਈਮ ਪਾਸ ਵੀਡੀਓ ਬਣਾਉਣ ਤੇ ਲਾ ਲਾਉਦੇੇ ਤੇ ਉਹੀ। ਟਾਈਮ ਪਾਸ ਅਗਰ ਉਹਨਾਂ ਨੂੰ ਹਸਪਤਾਲ ਪਹੁੰਚਾ ਦਿਓ ਤੇ ਉਹਨਾਂ ਦੀ ਵੀ ਜਾਨ ਬਚ ਜੂਗੀ ਨਾ ਇਹ ਫਿਰ ਤਮਾਸ਼ਾ ਵੇਖਣ ਵਾਲੇ ਕੰਮ ਹੋ ਗਿਆ ਹੈ।
ਹਾਂਜੀ ਇਹ ਤਾਂ ਬਹੁਤ ਵਧੀਆ ਗੱਲ ਕਹੀਏ ਤੁਸੀਂ ਜਿਸ ਸਮੇਂ ਸਿਰ ਮਿਲੀ ਮਦਦ ਕਿਸੇ ਦੀ। ਜਾਨ ਹੀ ਬਚਾ ਸਕਦੀ ਹੈ।
ਹਾਂਜੀ ਹਾਂਜੀ ਬਿਲਕੁਲ ਸਹੀ ਹੈ ਨਾਲੇ ਸੜਕ ਸੁਰੱਖਿਆ ਸਿਰਫ ਸਰਕਾਰ ਜਾਂ ਪੁਲਿਸ ਵਾਲਿਆਂ ਦੀ ਜਿੰਮੇਵਾਰੀ ਨਹੀਂ ਹੈਗੀ ਹੈ ਸਾਡੇ? ਆਮ ਨਾਗਿਕ ਦੀ ਵੀ ਜਿੰਮੇਵਾਰੀ ਹੈਗੀ ਹੈ। ਤੇ ਸਾਨੂੰ ਇਹ ਨਿਯਮਾਂ ਦੀ ਪਾਲਣ ਕਰਨਾ ਚਾਹੀਦੀ ਹੈ।ਪਰ ਲੋਕੀ ਅੱਜ ਕੱਲ ਕਰਦੇ ਹੀ ਨੀ। ਚੀਜ਼ ਦੇ ਨਿਯਮਾ ਦਾ ਪਤਾ ਨਹੀਂ।
ਹਾਂ ਨਹੀਂ ਕਰਦੇ ਹਰ ਵਿਅਕਤੀ ਜਿਹੜਾ ਨਾ ਆਪਣੀ ਜਿੰਮੇਵਾਰੀ ਸਮਝਦਾ ਹੀ ਨਹੀਂ ਹੈ? ਤਾਂ ਹੀ ਤਾਂ ਹਾਸਿਆਂ ਦੀ ਗਿਣਤੀ ਕਾਫੀ ਵੱਧ ਰਹੀ ਹੈ ਜੇ ਸਾਰੇ ਆਪਣੀ ਜਿੰਮੇਵਾਰੀ ਸਮਝਣ ਤਾਂ ਮਤਲਬ ਹਾਦਸੇ ਵੀ ਘੱਟ ਹੀ ਹੋਣ।
ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਹੁਣ ਹੁਣ ਮੈਂ। ਤੇ ਆਪਣੇ ਪਰਿਵਾਰ ਦੇ ਦੋਸਤਾਂ ਨੂੰ ਵੀ ਸੜਕ ਸੁਰੱਖਿਆ ਦੇ ਨਿਯਮਾਂ ਦੇ ਬਾਰੇ ਜ਼ਰੂਰ ਦੱਸਾ ਕਰਾਂ ਜਾਗਰੂਕ ਕਰਾਂਗਾ ਉਹਨਾ ਨੂੰ। ਉਹਨੂੰ ਕੀ ਇਹ ਚੀਜ਼ਾਂ ਨੂੰ ਧਿਆਨ ਨਾ ਰੱਖੋਗੇ ਕੱਲ ਨੂੰ। ਕਿਸੇ ਦਾ ਕੋਈ ਪਤਾ ਨੀ ਹੁੰਦਾ ਕਿਸੇ ਦੀ ਕਿਸਮਤ ਮਾੜੀ ਦਾ ਪਤਾ ਨੀ ਹੁੰਦਾ ਕਿ ਬੰਦਾ ਚੰਗਾ ਸਹੀ ਤਰ੍ਹਾਂ ਚਲਾਉਂਦਾ ਹੁੰਦਾ ਪਰ। ਕਿਸੇ ਦੀ ਗਲਤੀ ਕਰਕੇ ਆਪਣਾ ਨੁਕਸਾਨ ਹੋ ਜਾਂਦਾ ਆਪਣੇ ਨਾਲ ਹਾਦਸਾ ਹੋ ਜਾਂਦਾ ਹੈ।
ਹਾਂਜੀ ਆਪਣੇ ਨਾਲ ਵੀ ਹੁੰਦਾ ਹੈ ਨਾਲੇ ਦੂਜਿਆਂ ਨਾਲ ਵੀ ਹੁੰਦਾ ਹੈ। ਪਰ ਮੈਂ ਵੀ ਮੈਂ ਵੀ ਇਹੀ ਕਰਾਂਗੀ ਮੈਂ ਵੀ ਖਾਸ ਕਰਕੇ ਛੋਟੇ ਬੱਚਿਆਂ ਨੂੰ? ਬਚਪਨ ਤੋਂ ਹੀ ਸੜਕ ਦੇ ਨਿਯਮ ਸਿਖਾਉਣ ਸਿਖਾਉਣਾ ਚਾਹੁੰਦੀ ਹਾਂ ਕਿ ਵੀ
ਬਿਲਕੁਲ ਸਹੀ ਗੱਲ ਕਿਹਾ ਕਿਉਂਕਿ ਚੰਗੀਆਂ ਆਦਤਾਂ ਨਾ ਛੋਟੀ ਉਮਰ ਤੋਂ ਹੀ ਬਣਦੀਆਂ। ਹੁਣੇ ਆਪਾਂ ਉਹਨਾਂ ਨੂੰ ਸਿਖਾਵਾਂਗੇ ਨਾ ਤੇ ਫੇਰ ਉਹਨਾਂ ਨੇ ਉਹ ਚੀਜ਼ ਦਿਮਾਗ 'ਚ ਬਹਿ ਜਾਊਗੀ ਤੇ ਵੱਡੇ ਹੋਣ ਤੋਂ ਬਾਅਦ ਉਹ ਚੀਜ਼। ਉਹ ਚੀਜ਼ ਨੂੰ ਫੋਲੋ ਕਰਨਗੇ।
ਹਾਂ ਜੇ ਛੋਟੇ ਹੁੰਦੇ ਕੁੱਝ ਸਮਝਾਇਆ ਜਾਏਗਾ ਤਾਂ ਹੀ। ਸਮਝਣਗੇ ਨਹੀਂ ਤਾਂ ਵੱਡੇ ਹੋ ਕੇ ਤੇ ਕੋਈ ਨੀ ਸਮਝਦਾ ਕੋਈ ਵੀ ਗੱਲ ਜੇ ਬੱਚੇ ਨੂੰ ਸਮਝਾਉਣੇ ਛੋਟੀ ਉਮਰ ਤੋਂ ਹੀ। ਸਮਝਾ ਸਕਦੇ ਹੋ ਵੱਡੇ ਹੋ ਕੇ ਤਾਂ ਬੱਚਿਆਂ ਦੇ ਦਿਮਾਗ 'ਚ ਪੈਂਦੀ ਹੀ ਨੀ ਹੈ ਇਹ ਗੱਲ
ਹਾਂਜੀ ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਇਹਨਾਂ ਨੇ ਨਾ ਅੱਜ ਕੱਲ ਸਮਝ ਲਓ ਕਿ ਜਿੱਦਾਂ ਆਪਾਂ ਕਿ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ ਜਾਂ ਮੁਹੱਲੇ 'ਚ ਰਹਿੰਦੇ ਜਾਂ ਕਿਤੇ ਵੀ ਰਹਿੰਦੇ ਆ ਤੇ ਗਲੀਆਂ ਦੇ ਵਿੱਚ ਵੀ ਨਾ ਕਈ ਤੁਸੀਂ ਵੇਖਿਆ ਹੋਊਗਾ ਕਿ ਮੁੰਡੇ ਆ ਗਏ ਜਾਂ ਕੋਈ ਬੰਦਾ ਤੇਜ਼ ਵਾਹਨ ਲੈ ਕੇ ਜਾਂਦਾ ਵਾ। ਤੇ ਉਹ ਵੀ ਖਤਰਨਾਕ ਹੁੰਦਾ ਤੇ ਦੇਖੋ ਕਿਸੇ ਟਾਈਮ ਕੋਈ ਬੱਚਾ ਖੇਡਦਾ ਹੁੰਦਾ ਹੈ। ਜਾਂ ਕੋਈ ਅਚਾਨਕ ਬੂਹਾ ਖੋਲ ਕੇ ਬਾਹਰੋ ਅੰਦਰੋਂ ਭੱਜ ਆਉਂਦਾ ਜਾਂ ਛੋਟੇ ਬੱਚੇ ਤੁਸੀਂ ਕਹਿੰਦੇ ਜਿਦਾਂ। ਕਿ ਮਸਤੀ ਮਸਤੀ ਨਾ ਭੱਜੇ ਆਉਂਦੇ ਆ। ਤੇ ਉਸ ਟਾਈਮ ਅਗਰ ਕਿਸੇ ਨਾਲ ਕੋਈ ਹਾਦਸਾ ਹੋ ਗਿਆ ਤੇ ਇਹ ਵੀ ਚੀਜ਼ ਰੋਕਣੀ ਚਾਹੀਦੀ ਪਰ ਇਹ ਚੀਜ਼। ਜਿੱਦਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਨਾ ਤੇ ਇਹ ਚੀਜ਼ ਆਪਾਂ ਉਹ ਹੀ ਹੁੰਦਾ ਕਿ। ਕਿਤੇ ਵੀ ਜਾਓ ਤੇ ਆਪਣੀ ਗੱਡੀ ਹੌਲੀ ਚਲਾਓ ਤੇ ਕਿ ਕਿਤੇ ਵੀ ਕੁੱਛ ਵੀ ਹੋ ਸਕਦਾ ਕੁਛ।
ਹਾਂ ਕੋਈ ਗਲੀ ਵੀ ਹੋਏ ਕੋਈ ਜ਼ਰੂਰੀ ਥੋੜ੍ਹੀ ਸੜਕਾਂ ਤੇ ਹਾਦਸੇ ਹੋ ਜਾਂਦੇ ਗਲੀਆਂ ਵਿੱਚ ਵੀ ਹਾਦਸੇ ਹੋ ਜਾਂਦੇ ਹੈ।
ਹਾਂਜੀ ਹਾਂਜੀ ਹਾਂਜੀ। ਤੇ ਇਹ ਚੀਜ਼ ਦਾ ਨਾਲ ਧਿਆਨ ਰੱਖਣਾ ਚਾਹੀਦਾ ਨਾਲ ਨਾ ਇੱਕ ਹੋਰ ਵੱਡੀ ਗੱਲ ਪਤਾ ਕੀ ਹੁੰਦੀ ਹੈ ਕਿ ਜਿੱਦਾਂ ਕਿ ਆਪਾਂ ਸਾਡੇ ਬੱਚੇ ਛੋਟੇ ਹੈ ਨਾ ਘਰ ਦੇ ਵਿੱਚ ਤੇ ਕਿਸੇ ਟਾਈਮ ਕੀ ਹੁੰਦਾ ਸਾਨੂੰ ਕਿਸੇ ਟਾਈਮ ਕੋਈ ਚੀਜ਼ ਦੀ ਲੋੜ ਪਏਗੀੂ ਨਾ ਸਾਨੂੰ ਕਿ ਸਾਨੂੰ ਕਿਸੇ ਟਾਈਮ ਤੇ ਘਰ ਜਵਾਕ ਨਹੀਂ ਹੁੰਦਾ ਜਾਂ ਕਿਸੇ ਟਾਈਮ ਤੇ ਸਾਡੇ ਕੋਲ ਟਾਈਮ। ਟਾਈਮ ਨੀ ਲੱਗਦਾ ਜਾਣ ਦਾ ਜਾਂ। ਕਿਤੇ ਵੀ ਤੇ ਆਪਾਂ ਬੱਚਿਆਂ ਨੂੰ ਭੇਜਨ ਦੇ ਆ ਤੇ ਇੱਕ ਨਾ ਓਨਾ ਨੂੰ ਨਾ ਛੋਟੇ ਹੁੰਦੇ ਨੂੰ ਨਾ ਇੱਕ ਚੀਜ਼ ਸਿਖਉਣੀ ਚਾਹੀਦੀ ਕਿ ਆਪਾਂ ਟਾਈਮ ਓਨਾ ਨੂੰ ਏਦਾਂ ਈ ਹੱਥ ਫੜ ਕੇ ਵੋਕ ਕਰਦੇ ਕਰਦੇ ਉਨਾਂ ਨੂੰ ਸਿਖਾਈ ਏ ਚੀਜ਼ਾਂ ਕਿ ਆਪ ਪਾਂ ਸੜਕ ਤੇ ਐ ਹਾਂਜੀ ਸੜਕ ਤੇ ਕਿਉਂਕਿ ਹਰ ਘਰ ਦੇ ਜਾਂ ਗਲੀ ਮਹੱਲੇ ਦੇ ਬਾਰ ਕੋਈ ਨਾ ਕੋਈ ਮੇਨ ਸੜਕ ਤੇ ਲਾਗੇ ਪੈ ਈ ਜਾਂਦੀ ਆ। ਕਿ ਓਨਾਂ ਨੂੰ ਇੱਕ ਵਾਰੀ ਆਬਚੀਜ਼ ਲੈ ਕੇ ਜਾ ਓਨਾ ਨੂੰ ਚੀਜ ਸਖੋਣੀ ਚਾਈਦੀ ਕਿ ਆਪਾਂ ਸੜਕ ਪਾਰ ਕਿਵੇਂ ਕਰਨੀ ਹੈ ਕਿਵੇਂ ਕਰਨੀ ਏਦਾਂ ਵੇਖਣਾ ਉਹ ਇਹ ਚੀਜ਼ਾਂ ਉਹਨਾਂ ਨੂੰ ਅਗਰ ਸਿਖਾਵਾਂਗੇ ਨਾ ਹੁਣ ਤੋਂ ਈ ਤੇ ਏ ਚੀਜ਼ ਨਾ ਦਿਮਾਗ ਚ ਬਾਉਗੀ ਕਿਉਂਕਿ ਜਿੱਦਾ ਹੁਣ ਬੱਚੇ ਤੁਹੀ ਹੀ ਕਹੋਗੇ ਅਚਾਨਕ ਆਪਾਂ ਆਪਾਂ ਕੈ ਤਾ ਤੇ ਓ ਬੱਚਾ ਅੱਗੇ ਅੱਗੇ ਦਾ ਗੇ ਵੱਧ ਕੇ ਚਲਾ ਗਿਆ ਤੇ ਰੋਡ ਕਰੌਸ ਕਰ ਲੱਗਿਆ ਇਧਰ ਉਧਰ ਨਈ ਵੇਖਿਆ ਤੇ ਹਾਦਸਾ ਹੋਜੇ ਫੇਰ ਏ ਚੀਜ਼ ਸਾਨੂੰ ਹੁਣ ਨਾ ਹੁਣ ਸਿਖਾਈ ਚੰਗੀ ਰਉਗੀ ਏ ਚੀਜ਼
ਸਿਖਾਈਏ ਤਾਂ ਈ ਚੰਗੀ ਰਏਗੀ ਵੈਸੇ ਅੱਜ ਜੇੜੀ ਸਾਡੀ ਗੱਲਬਾਤ ਤੇ ਮੈਨੂੰ ਵੀ ਬੋਤ ਕੁਛ ਸਿੱਖਣ ਨੂੰ ਮਿਲਿਆ। ਚ ਨਾ
ਹਾਂਜੀ-ਹਾਂਜੀ ਮੈਂ ਕਿਉਂਕਿ ਮੈਂ ਖੁੱਦ ਨਾ ਅੱਜ ਨਾ ਮੈਂ ਮੈਂ ਆਪਣੇ ਨਾ ਫੈਮਿਲੀ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਅੱਜ ਕੋਲਜ ਤੋਂ ਜਦੋਂ ਦਾ ਮੈਂ ਆਇਆ ਨਾ ਓਦੋਂ ਤੇ ਮੈਨੂੰ ਇੱਡੀ ਵਧੀਆ ਗੱਲ ਲੱਗੀ ਨਾ ਕਿ ਨਾ ਕਦੀ ਆਪਾਂ ਏ ਚੀਜ਼ ਤੋਂ ਕਦੀ ਧਿਆਨ ਨੀ ਦਿੱਤਾ ਨੇ ਕਿਉਂਕਿ ਏ ਧਿਆਨ ਦੇਵਾਂਗੇ ਤਾਂ ਸਾਡਾ ਫੈਦਾ ਕਿਉਂਕਿ ਹੁਣ ਜਿੱਦਾਂ ਆਪਾਂ ਹੁਣ ਗੜਬੜ ਚ ਹੁੰਨੇ ਆ ਚੱਲ ਜਨੇ ਆ ਜਾਂ ਕਿਸੇ ਦਾ ਫੋਨ ਆ ਜਾਂਦਾ ਤੇ ਫੋਨ ਅਗਰ ਸਮਝ ਲੋ ਦੋ ਵਾਰੀ ਵੱਜ ਗਿਆ ਤਿੰਨ ਵਾਰੀ ਵੱਜ ਗਿਆ ਕਿਸੇ ਟਾਈਮ ਆਪ ਕੀ ਦੇ ਕਿ ਗਰੁੱਪ ਕੱਢ ਕੇ ਇੱਕ ਕੰਨਾਂ ਨੂੰ ਲਾ ਲਈਦੈ ਤੇ ਚੱਲਜੀ ਦਾ ਏਦਾਂ ਈ ਤੇ ਓ ਚੀਜ਼ ਆਹ ਖਰਾਬ ਹੋ ਜਾਂਦੀ ਪਰ ਇੱਦਾਂ ਕਰਨਾ ਨੀ ਚਾਈਦਾ ਸਾਨੂੰ ਏ ਚੀਜ਼ ਦਾ ਧਿਆਨ ਰੱਖ ਣਾ ਚਾਈਦਾ ਓ ਚੀਜ ਦਾ ਕਿ ਆਪਾਂ ਅਪਣਾ ਸੈਡ ਤੇ ਗੱਡੀ ਖਿਲਾਰ ਲਈਏ ਸੁਰਖਸ਼ਿਤ ਰੋਡ ਵੇਖ ਕੇ ਕੀ ਆਗੇ ਜਾ ਕੇ ਸਾਨੂੰ ਕੋਈ ਚੀਜ਼ ਦੀ ਤਕ ਫੇਰ ਆਪਾਂ ਫੋਨ ਸੁਣ ਲੀਏ ਜਾਂ ਆਪਾਂ ਗ ਗ ਗੜਬੜ ਦੇ ਵਿੱਚ ਕਿਤੇ ਜਲਦੀ ਪਹੁੰਚਣ ਵਾਸਤੇ ਤੇ ਸਪੀਡ ਚ ਪਜੋਨੇ ਆ ਉਨਾਂ ਨੂੰ ਕਿ ਜਲਦੀ ਪਹੁੰਚ ਜੀਏ ਵੀ ਚੀਜ਼ ਨੂੰ ਕਰਨੀ ਨੀ ਚਾਈਦੀ
ਹਾਂਜੀ-ਹਾਂਜੀ
ਪਤਾ ਗੱਲ ਅੱਜ ਕੱਲ੍ਹ ਨਾ ਜਾਨ ਤੋਂ ਵੱਧ ਕੋ ਕੁੱਛ ਨੀ ਹੈਗਾ ਹੁਣ ਆਪਾਂ ਅਗਰ ਪੰਜ ਮਿੰਟ ਕਿਤੇ ਲੇਟ ਪਹੁੰਚ ਜਾਂਗੇ ਨਾ ਸੁਰਕਸ਼ਿਤ ਪਹੁੰਚ ਜਾਗੇ ਨਾ ਸਭ ਤੋਂ ਵਧੀਆ ਓ ਗੱਲ ਐ ਗੜਬੜ ਦੇ ਵਿੱਚ ਆਪਾਂ ਜਲਦੀ-ਜਲਦੀ ਕਰਾਂਗੇ ਤਾਂ ਉਥੇ ਕੋਈ ਹਾਦਸ ਹੋ ਤੇ ਫੇਰ, ਓ ਕੰਮ ਦਾ ਵੀ ਫਾਇਦਾ ਨੀ ਹੋਣਾ ਹਾਡੀ ਜਾਨ ਵੀ ਔਖੀ ਹੋ, ਜਾਣੀ। ਹਾਡੇ ਨਾਲ ਹਾਦਸਾ ਵੱਖਰਾ ਹੋ ਜਾਣਾ।
ਹਾਂਜੀ, ਏ ਕੈ ਚਲੋ ਆਓ, ਅਸੀਂ ਅੱਜ ਦੋਨੋ ਵਾਅਦਾ ਕਰੀਏ ਕਿ, ਅਸੀਂ ਹਮੇਸ਼ਾ ਸੜਕ ਸੁਰੱਖਿਆ ਦੇ ਨਿਯਮ ਪਾਲਣਾ ਕਰਾਂਗੇ, ਤੇ ਦੂਜਿਆਂ ਨੂੰ ਵੀ, ਇਸ ਨਾਲ ਪ੍ਰੇਰਿਤ ਕਰਾਂਗੇ।
ਹਾਂਜੀ-ਹਾਂਜੀ, ਜ਼ਰੂਰ-ਜ਼ਰੂਰ, ਮੈਨੂੰ ਨਾ, ਅੱਜ ਨਾ, ਏ ਚੀਜ਼ ਨੀ, ਨਾ। ਜਦੋਂ ਦਾ ਮੈਂ, ਏ ਗੱਲ, ਕਰਨਾ ਚ ਮ ਸਵੇਰੇ ਅੱਜ ਪੇਲਾਂ ਲੈਕਚਰ ਈ, ਆ ਚੀਜ਼ ਦਾ ਲੱਗ ਗਿਆ। ਕਿ ਇਡਾ ਵਧੀਆ ਲੱਗਾ ਨਾ। ਤੇ ਮੈਂ ਘੱਟੋ- ਘੱਟ, ਨੲ ਆਪਣੀ ਮੰਮੀ, ਪਾਪਾ ਸਾਰਿਆਂ ਨਾਲ ਈ ਗੱਲਾਂ ਸ਼ੇਅਰ ਕੀਤੀਆਂ। ਮੇਰੇ ਫਰੈਂਡ ਨੇ, ਸਾਰੇ ਕਿਆ ਕਿ, ਏ ਚੀਜ਼ ਤੁਸੀਂ ਉੱਤੇ ਬੜਾ ਧਿਆਨ ਦੇਣਾ, ਏ ਤੁਸੀਂ ਆੜਾ ਏ ਚੀਜ਼ ਆਪਾਂ ਕਰਾਂਗੇ, ਸਾਡੀ ਜ਼ਿੰਦਗੀ ਬਚੀ ਰਉਗੀ, ਸਾਡੀ ਜ਼ਿੰਦਗੀ ਸੇਫ ਰਹੂਗੀ।
ਹਾਂਜੀ-ਹਾਂਜੀ, ਅੱਜ ਤੁਹਾਡੇ ਨਾਲ, ਗੱਲ ਕਰਕੇ, ਬੋਤ ਚੰਗਾ ਲੱਗਿਆ ਜੀ। ਬੋਤ ਚੰਗੇ, ਤੁਹਾਨੂੰ ਸਿੱਖਣ ਨੂੰ ਮਿਲੇ।
ਹਾਂਜੀ-ਹਾਂਜੀ, ਸਤਿ ਸ੍ਰੀ ਅਕਾਲ।